ਹ
ਤੁਸੀਂ ਦੱਸੋ
ਮੈਂ ਵੀ ਵਧੀਆ ਹੋਰ ਕੀ ਕਰਦੇ ਸੀ ਜੀ?
ਕੁਛ ਨੀ ਬਸ ਘਰ ਦੇ ਕੰਮ।
ਅੱਛਾ ਹੋਰ ਘਰ ਵਧੀਆ ਸਭ। ਹਾਂਜੀ ਤੂਸੀ ਸੂਨਾੳ। ਸਭ ਵਧੀਆ ਜੀ।
ਹੂੰ।
ਅ ਮੈਂ ਤਾਂ ਇਵੇਂ ਕਹਿ ਰਹੀ ਸੀ ਕਿ ਅੱਜ ਆਪਾਂ ਟੈਕਨੋਲੋਜੀ ਤੇ ਗੱਲ ਕਰਦੇ ਆ।
ਅੱਛਾ, ਤੁਸੀਂ ਸੁਣਾਓ।
ਹਾਂਜੀ ਹੁਣ ਦੇਖੋ ਜਿਹੜਾ ਅੱਜ ਦਾ ਯੁੱਗ ਆਪਾਂ ਨੇ ਦੇਖਿਆ ਸਾਰਾ ਟੈਕਨੋਲੋਜੀ ਨਾਲ ਹੀ ਟੈਕਨੋਲੋਜੀ ਦਾ ਹੀ ਯੁੱਗ ਆ ਅੱਜ-ਕੱਲ ਕਿੰਨੀ ਟੈਕਨੋਲੋਜੀ ਵੱਧ ਗਈ। ਹਾਂਜੀ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਆਪਾਂ ਟੈਕਨੋਲੋਜੀ ਦੀ ਵਰਤੋਂ ਕਰਦੇ ਆ।
ਹਾਂਜੀ ਕਿਉਂਕਿ ਹੁਣ ਹਰ ਇੱਕ ਚੀਜ਼ ਆਪਾਂ ਡਿਪੈਂਡਟ ਹੋਣ ਲੱਗ ਗਏ।
ਹਾਂਜੀ ਹੁਣ ਦੇਖੋ ਫੋਨ ਯੂਜ ਕਰਦੇ ਆ ਕੰਪਿਊ ਰ ਯੂਜ ਕਰਦੇ ਆ। ਜਾ ਐਲ ਸੀ ਡੀ ਵਗੈਰਾ ਸਮਾਰਟ ਟੀਵੀ ਵਗੈਰਾ ਯੂਜ ਕਰਦਿਆ ਤਾ ਸਾਰੀ ਦੇ ਦੇਖੋ ਟੈਕਨੋਲਜੀ ਆਪਾਂ, ਹਾਂਜੀ। ਹਾਂਜੀ ਇਹ ਤਾਂ ਹੈ ਅੱਜ-ਕੱਲ ਬਹੁਤ ਜ਼ਿਆਦਾ ਮਤਲਬ, ਜਿਵੇਂ ਆਪਾਂ ਕਹਿ ਦਈਏ ਲੋਕਾਂ ਦਾ ਕੰਮ ਬਹੁਤ ਜਿਆਦਾ ਘੱਟ ਗਿਆ ਜਿਵੇਂ ਰੋਬਰਟਸ ਵਗੈਰਾ ਆ ਗਏ। ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ। ਹਾਂ, ਹਾਂਜੀ ਇਹ ਤਾਂ ਹੈ ਹੁਣ ਜਿਵੇਂ ਸਭ ਤੋਂ ਪਹਿਲਾਂ ਆਪਾਂ ਅ ਸਿੱਖਿਆ ਦੇ ਖੇਤਰ ਚ ਗੱਲ ਕਰੀਏ, ਤਾਂ ਜਿਹੜੇ ਵਿਦਿਆਰਥੀ ਆ ਉਹ ਸਿਰਫ਼ ਕਿਤਾਬਾਂ ਤੋਂ ਨੀ ਪੜ੍ਹਦੇ ਅੱਜ-ਕੱਲ ਉਹ ਯ ਯੂਟਿਊਬ ਵਗੈਰਾ ਤੋਂ ਵੀ ਸਰਚ ਕਰਦੇ ਆ।
ਮੈਂ ਕੀ ਕਰਾ ਫਿਰ ਮੇਰਾ ਤੋਂ ਹਾਂਜੀ ਇਹ ਤਾਂ ਹੈ ਸਭ ਕੁਛ ਹੁਣ ਅਈ ਹੋਣ ਲੱਗ ਗਿਆ, ਹੁਣ ਵਰਕ ਵੀ ਔਨਲਾਈਨ ਹੋਣ ਲੱਗ ਗਿਆ।
ਹਾਂਜੀ ਹੁਣ ਜਿਵੇਂ ਵਿਦਿਆਰਥੀ ਨੇ ਉਹ ਦੇਖੋ ਕਦੇ ਬੁੱਕ ਬੁੱਕਾਂ ਤੋਂ ਨੀ ਪੜ੍ਹਦੇ ਉਹ ਯੂਟਿਊਬ ਵਗੈਰਾ ਤੋਂ ਵੀ ਪੜ੍ਹਦੇ ਆ ਔਨਲਾਈਨ ਕਲਾਸਾਂ ਲਾਉਂਦੇ ਆ। ਜਿਵੇਂ ਈ ਬੁੱਕ ਤੋਂ ਸਿੱਖਿਆ ਸੰਬੰਧੀ ਪ੍ਰਾਪਤ ਕਰਦੇ ਆ।
ਤੇ ਹੁਣ ਤਾਂ ਸਭ ਕੁਛ ਮਤਲਬ ਛੋਟੇ ਬੱਚੇ ਤੋਂ ਲੈ ਕੇ ਐਂਡ ਮਤਲਬ ਜਿਹੜੇ ਆਪਣੇ ਬਜ਼ੁਰਗ ਨੇ ਉਹ ਵੀ ਫੋਨ ਤੇ ਡਿਪੈਂਡ ਨੇ ਮਤਲਬ ਵੀ ਟੈਕਨੋਲੋਜੀ ਤੇ ਡਿਪੈਂਡ ਨੇ। ਹੁਣ ਜਿਵੇਂ ਦੇਖੋ ਡਾਕਟਰ ਨਾਲ ਕੋਈ ਅਪਆਇੰਟਮੈਂਟ ਕਰਨੀ ਆ ਤਾਂ ਵੀ ਫੋਨ ਤੇ
ਹਾਂਜੀ, ਜਿਵੇਂ ਸਿਹਤ ਦੇ ਖੇਤਰ ਵਿੱਚ ਆਪਾਂ ਆਪਾਂ ਦੇਖੀਏ ਤਾਂ ਜਿਹੜੀਆਂ ਮਸ਼ੀਨਾਂ ਨਾਲ ਦੇਖੋ ਬਿਮਾਰੀਆਂ ਕਿੰਨੀ ਛੇਤੀਆਂ ਠੀਕ ਹੋ ਜਾਂਦੀਆਂ ਨੇ। ਨਹੀ ਮਸ਼ੀਨਾਂ ਤੋਂ ਬਿਨਾਂ ਤਾਂ ਜੇ ਬੰਦੇ ਕਰਨ ਦੇਖੋ ਕਿੰਨਾ ਟਾਈਮ ਲੱਗਦਾ। ਹਾਂਜੀ, ਤੇ ਜਿਵੇਂ ਆਪਾਂ ਨੇ ਦੇਖਿਆ
ਕੰਪਿਊਟਰ ਤੇ ਰਿਕਾਰਡ ਹੋਣ ਲੱਗ ਗਿਆ‌।
ਹਾਂਜੀ-ਹਾਂਜੀ, ਹੁਣ ਜਿਵੇਂ ਕਈਆਂ ਦੇ ਬਾਹਰ ਗਏ ਹੁੰਦੇ ਆ, ਤਾਂ ਦੇਖੋ ਵੀਡੀਓ ਕਾਲ ਵੀ ਕਰ ਲੈਂਦੇ ਆ ਉਹਨਾਂ ਨੂੰ ਫੋਨ ਵੀ ਕਰ ਲੈਂਦੇ ਆ ਮੈਸੇਜ ਵੀ ਕਰ ਲੈਂ ਲੈਂਦੇ ਆ ਪਰ ਜੇਕਰ ਲਜ ਨਾ ਹੁੰਦੀ ਦੇਖੋ ਪਹਿਲਾਂ ਕਿੰਨਾ ਟਾਈਮ ਲੱਗਦਾ ਸੀ ਚਿੱਠੀਆਂ ਪਹੁੰਚਾਉਣ ਤੇ।
ਹਾਂ ਇਹ ਤਾਂ ਹੈ ਉਹ ਪਤਾ ਨੀ ਨਹੀਂ ਪਹੁੰਚਦੀ ਪਤਾ ਨੀ ਨਹੀਂ ਪਹੁੰਚਦੀ ਟਾਈਮ ਤੇ ਨ ਜਿਹੜੀ ਗੱਲ ਦੱਸਣੀ ਹੁੰਦੀ ਆ ਉ ਟਾਈਮ ਵੀ ਲੰਘ ਜਾਂਦਾ।
ਹਾਂਜੀ, ਹੁਣ ਜਿਵੇਂ ਆਪਾਂ ਕਈ ਵਾਰ ਬੈਂਕਾਂ, ਬੈਂਕਾਂ ਤੇ ਵੀ ਜਾਣੇ ਆ, ਤਾਂ ਦੇਖੋ ਉੱਥੇ ਵੀ ਸਾਰਾ ਕੁਛ ਕੰਪਿਊਟਰ ਤੇ ਹੁੰਦਾ। ਆਪਾਂ ਨੇ ਦੇਖਿਆ ਅੱਜ-ਕੱਲ ਕਿੰਨੀ ਜ਼ਿਆਦਾ ਟੈਕਨੋਲੋਜੀ ਆਪਾਂ ਐਂਟਰੀ ਵੀ ਕਰਵਾਉਣੀ ਆ ਜਾ ਕੁਛ ਵੀ ਪੈਸੇ ਕਢਵਾਉਣੇ ਜਮ੍ਹਾਂ ਕਰਵਾਉਣੇ,
ਹਾਂ ਹੁਣ ਤਾਂ ਵੈਸੇ ਫੋਨ ਤੇ ਆਪਣਾ ਉਹ ਚ ਅਕਾਊਂਟ ਬਣਨ ਲੱਗ ਗਏ ਅ ਸਾਰੀਆਂ ਬੈਂਕਾਂ ਦੀਆਂ ਆਬਦੀਆਂ-ਆਬਦੀਆ ਇੰਨੀਆਂ ਐਪਸ ਆ ਗਈਆ।
ਹਾਂਜੀ। ਪਹਿਲਾਂ ਕੀ ਹੁੰਦਾ ਸੀ ਜਿਵੇਂ ਆਪਾਂ ਨੇ ਕਿਸੇ ਨੂੰ ਪੈਸੇ ਭੇਜਣੇ ਆ ਤਾਂ ਆਪਾਂ ਨੂੰ ਬੈਂਕ ਵਗੈਰਾ ਚ ਜਾਣਾ ਪੈਂਦਾ ਸੀ ਕਿਉਂ ਕਿੱਥੇ ਬਹੁਤ ਜਿਆਦਾ ਭੀੜ ਹੁੰਦੀ ਸੀ ਪਰ ਅੱਜ-ਕੱਲ ਆਪਾਂ ਨੈੱਟ ਬੈਂਕਿੰਗ ਰਾਹੀਂ ਮੋਬਾਇਲ ਤੇ ਗੂਗਲ ਪੇ ਯੂਜ ਕਰਕੇ
ਹਮ ਹਾਂ ਇਹ ਤਾਂ ਹਾਂ ਬਹੁਤ ਈਜ਼ੀ ਹੋ ਗਿਆ।
ਹਾਂਜੀ ਜਿਵੇਂ ਹੁਣ ਆਪਾ ਔਨਲਾਈਨ ਕੱਪੜੇ ਮੰਗਵਾਉਂਦੇ ਹਾਂ ਘਰ ਬੈਠੇ ਆਪਾਂ ਕੱਪੜੇ ਹੋ
ਹਾਂ ਹਾਂ ਫਲੀਪਕਾਰਟ ਐਮਾਜ਼ੋਨ ਸਭ ਕੁਛ ਬਲਿੰਕਿਟ ਸਾਰਾ ਕੁਛ ਆਮ ਖੁਦ ਚੱਲ ਰਿਹਾ
ਹਾਂਜੀ ਹੁਣ ਦੇਖੋ ਜੇ ਆਪਾਂ ਸੰਚਾਰ ਦੇ ਸਾਧਨਾ ਬਾਰੇ ਗੱਲ ਕਰੀਏ ਤਾਂ ਦੇਖੋ ਇਹ ਇੱਕ ਦੂਜੇ ਨੂੰ ਕਿੰਨੇ ਮਤਲਬ ਆਪਾਂ ਅਲੱਗ ਅਲੱਗ ਲੋਕਾਂ ਨਾਲ ਜੁੜਦੇ ਵੀ ਅ ਇਹਦੇ ਨਾਲ ਇਹਦੀ ਮਦਦ ਦੇ ਨਾਲ।
ਹਾਂਜੀ ਹੁਣ ਤੁਸੀਂ ਦੇਖੋ ਫੋਨ ਐ ਹੈਨਾ ਵੀ ਕਿਡੀ ਦੂਰ ਬੈਠੇ ਦੀ ਗੱਲ ਕਰਵਾ ਦਿੰਦਾ ਨਾ ਕੁਛ ਤਾਰ ਨਾ ਕੁਛ ਹੋਰ ਬਿਨ੍ਹਾਂ ਕਿਸੇ ਵੀ ਰੁਕਾਵਟ ਤੋਂ ਨਹੀਂ ਪਹਿਲਾਂ ਦੇਖੋ ਆਪਾਂ ਹੈਨਾ ਜਿਹਨੂੰ ਜਾਣਦੇ ਨੀ ਹੁੰਦੇ ਹੁਣ ਆਪਣਾ ਘੰਟੇ ਦਾ ਕੰਮ ਮਿੰਟ
ਮਿੰਟਾਂ ਚ ਹੋ ਜਾਂਦਾ। ਹਾਂਜੀ ਇਹ ਤਾਂ ਹੁਣ ਦੇਖੋ ਆਪਾਂ ਨੂੰ ਪਹਿਲੀ ਪਤਾ ਲੱਗ ਜਾਂਦਾ ਵੀ ਅੱਜ ਬਾਰਿਸ਼ ਆਉਣੀ ਆ ਅਗਲਾ ਪਹਿਲੀ ਅਲਰਟ ਹੋ ਜਾਂਦਾ। ਪਹਿਲਾਂ ਤਾਂ ਆਈ ਦਾ ਹੀ ਪਤਾ ਲੱਗਦਾ ਸੀ ਦੇਖੋ ਕਿੰਨਾ ਫਾਇਦਾ ਹੁੰਦਾ ਪਤਾ ਲੱਗ ਜਾਂਦਾ ਕਿ ਅੱਜ ਧੁੱਪ ਤਿੰਨ ਘੰਟਿਆਂ ਤੋਂ ਬਾਅਦ ਬਾਰਿਸ਼ ਹੁੰਦੀ ਆ ਹਾਂਜੀ। ਜਾਂ ਕੋਈ ਭੂ ਭੂਚਾਲ ਵਗੈਰਾ ਜਾਂ ਹਨੇਰੀ ਆਉਣੀ ਆ ਸਭ ਪਤਾ ਲੱਗ ਜਾਂਦਾ ਪਹਿਲਾਂ ਹਾਂਜੀ
ਹਾਂਜੀ ਹੁਣ ਦੇਖੋ ਰੋਬੋਟਸ ਵੀ ਕਿੰਨੇ ਬਣਾਤੇ ਤੇ ਉਹਦੇ ਨਾਲ ਆਪਣਾ ਕੰਮ ਹੋਰ ਜ਼ਿਆਦਾ ਸੌਖਾ ਹੋ ਗਿਆ ਹਾਂਜੀ ਦੇਖੋ ਹੋਟਲ ਚ ਵੀ ਆਪਾਂ ਦੇਖਿਆ ਹਾਂਜੀ ਉਹ ਖਤਮ ਹੋ ਰਹੀ ਏ ਹਾਂਜੀ ਜੀ ਇਹ ਤਾਂ ਹੈ ਬਟ ਦੇਖੋ ਅੱਜ ਕੱਲ੍ਹ ਕਿੰਨੀਆਂ ਜ਼ਿਆਦਾ ਟੈਕਨੋਲੋਜੀ ਹੁਣ ਦੇਖੋ ਜਿਹੜੀ ਲੋਕ ਮਤਲਬ ਸੀਗੇ ਉਹ ਸਪਰੇਹਾਂ ਵਗੈਰਾ ਖੁਦ ਕਰਦੇ ਸੀ ਉਹਨਾਂ ਨੂੰ ਕਈਆਂ ਨੂੰ ਚੜ੍ਹ ਵੀ ਜਾਂਦੀ ਸੀ ਤਾਂ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦਾ ਪਰ ਅੱਜ ਦੇਖੋ ਡਰੋਨ ਨਾਲ ਸਪਰੇਅ ਕੀਤੀ ਜਾਂਦੀ ਆਪਾਂ ਨੇ ਦੇਖਿਆ ਕਿੰਨੇ ਮਤਲਬ ਦੋ ਤਿੰਨ ਘੰਟਿਆਂ ਚ ਸਾਰੀ ਸਪਰੇਅ ਕਰ ਜਾਂਦੇ ਆ ਤੇ ਅੱਜ ਕੱਲ੍ਹ ਤਾਂ ਦੇਖੋ ਹਾਂਜੀ ਹਾਂਜੀ ਤੇ ਅੱਜ ਕੱਲ੍ਹ ਦੇਖੋ ਜੀਰੀ ਓੁਗਾਉਣ ਵਾਲੀ ਵੀ ਮਸ਼ੀਨ ਆ ਗਈ ਆਪਾਂ ਨੇ ਦੇਖਿਆ ਅਹ ਤੇ ਕੰਪਿਊਟਰ ਵਗੈਰਾ ਮਤਲਬ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ। ਆਪਾਂ ਤ ਹਾਂ ਹੁਣ ਅੱਜ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਆਪਾਂ ਟੈਕਨੋਲੋਜੀ ਦੇਖੀ ਜਾਨੇ ਆ। ਉਹਦਾ ਯੂਜ ਕਰੀ ਜਾਂਣੇ ਆ ਹਾਂਜੀ
ਚਾਹੇ ਟਾਈਮ ਦੇਖੀਏ ਚਾਹੇ ਵਟਸਐਪ ਖੋਲੀਏ ਕੁਛ ਵੀ ਕਰੀਏ ਆਪਾਂ ਸਭ ਤੋਂ ਪਹਿਲਾਂ ਫੋਨ ਚੁੱਕਾਂਗੇ।
ਹਾਂਜੀ ਅੱਜ ਕੱਲ ਤਾਂ ਦੇਖੋ ਬੈਟਰੀ ਆਲੀਆਂ ਸਕੂਟਰੀਆਂ ਕਾਰਾਂ ਗੱਡੀਆਂ ਸਭ ਕੁਛ ਆ ਗਿਆ।
ਹਾਂ ਸਭ ਕੁਛ ਹਾਂ ਹੁਣ ਕਹਿੰਦੇ ਨੇ ਵੀ ਆਟੋ ਮੈਟਿਕ ਗੱਡੀਆਂ ਚੱਲ ਰਹੀਆਂ ਨੇ ਜ਼ਿਆਦਾਤਰ ਵੀ ਆਪੇ ਸਾਰਾ ਕੁਛ ਉਹੋ ਕਰ ਲੈਂਦੀਆਂ ਨੇ ਇਹ
ਹਾਂਜੀ।
ਪਰ ਇਹ ਆ ਆਪਾਂ ਨੂੰ ਟੈਕਨੋਲੋਜੀ ਦੀ ਵਰਤੋਂ ਜਿੱਥੇ ਟੈਕਨੋਲੋਜੀ ਆਉਣ ਦੇ ਬਹੁਤ ਜ਼ਿਆਦਾ ਫਾਇਦੇ ਵੀ ਨੇ ਉੱਥੇ ਨੁਕਸਾਨ ਵੀ ਨੇ। ਹੁਣ ਦੇਖੋ ਜਿਵੇਂ ਹਾਂਜੀ ਜਿਵੇਂ ਰੋਬਰਟਸ ਵਗੈਰਾ ਆਏ ਆ ਹਾਂਜੀ ਹਾਂਜੀ। ਜੀ ਹੁਨ ਜਿਵੇਂ ਰੋਬਰਟਸ ਵਗੈਰਾ ਹੈ ਦੇਖੋ ਹੋਟਲਾਂ ਚ ਨਹੀਂ ਲੋਕ ਕੰਮ ਕਰਦੇ ਸੀ। ਹੁਨ ਓ ਦੇਖੋ ਓਨਾਂ ਨੂੰ ਤਾਂ ਔਖਾ ਹੋ ਜਾਂਦਾ। ਜਾ ਫਿਰ ਹੁਨ ਆਪਾਂ ਦੇਖੇਆ, ਜਿਵੇਂ ਹੁਨ ਕਈ ਕਿਸਾਨ ਸੀਗੇ। ਜੋ ਮਜ਼ਦੂਰੀ ਲੋਕ ਕਰਦੇ ਨੇ ਓਨਾਂ ਨੂੰ ਜਿਵੇਂ ਖੇਤਾਂ ਚੋਂ ਜੀਰੀ ਵਗੈਰਾ ਲੋ ਕੇ ਓਨਾਂ ਨੂੰ ਬੋਹ ਵਦੀਆ ਕਮਾਈ ਹੁੰਦੀ ਸੀ ਪਰ ਅੱਜ-ਕੱਲ ਜਿਵੇਂ ਮਸ਼ੀਨਾਂ ਆ ਗਈਆਂ। ਫੇਰ ਲੋਕ ਓਨਾਂ ਤੋ ਲਗੋਂਦੇ ਨੀ ਹੈਗੇ ਕਿਓਂਕਿ ਛੋਟੇ ਟੈਮ ਚ ਜਦੋਂ ਕੰਮ ਮਿਲ ਰਿਆ ਤਾਂ ਅਗਲਾ ਇੰਨਾ ਲੰਬਾ ਸਮਾਂ ਨਹੀਂ ਲੱ ਗੋਓਂਦਾ। ਤਾਂ ਓਨਾਂ ਨਾਲ ਓਨਾਂ ਦੀ ਕਮਾਈ ਬਚ ਕਮਾਈ ਖਤਮ ਹੋ ਰਹੀ ਆ ਫਿਰ ਓ ਲੋਕ ਕਈ ਰੋਟੀ ਤੋਂ ਵੀ ਭੁੱਖੇ ਮਰ ਰਏ ਨੇ ਆਪਾਂ ਨੇ ਦੇਖਿਆ।
ਏ ਤਾਂ ਹੈ ਈ
ਹਾਂਜੀ, ਹੁਨ ਦੇਖੀਏ, ਜਿਵੇਂ ਆਪਾਂ ਫੋਨ ਤੇ ਵੀ ਜਿਵੇਂ ਆਪਾਂ ਟੈਕਨੋਲੋਜੀ ਯੂਜ਼ ਕਰ ਰਏ ਆਂ ਜਿਵੇਂ ਆਪਾਂ ਬੈਂਕਾਂ 'ਚ ਜਾ ਕੇ ਆਪਾਂ ਕਰਦੇ ਸੀ, ਤਾਂ ਓਦੇ ਨਾਲ ਇੰਨੇ ਫਰੋਡ ਨਈਂ ਹੁੰਦੇ ਸੀ ਪਰ ਜਿਵੇਂ ਹੁਪ ਆਪਾਂ ਘਰੇ ਬੈਠੇ ਤੇ ਗੂਗਲ ਪੇ ਕਰ ਰਏ ਆਂ ਸਿਰਫ ਆਪਾਂ ਇੱਕ ਓ ਟੀ ਪੀ ਦਿੰਨੇ ਆਂ ਹਾਂਜੀ ਤੇ ਜਦੀ ਆਪਣੇ ਸਾਰੇ ਹਾਂਜੀ ਸਾਰੇ ਪੈਸੇ ਉੱਡ ਜਾਂਦੇ ਆ ਜਿੱਥੇ ਏਦੇ ਫੈਦੇ ਵੀ ਆ ਓਥੇ ਬੋਹ ਜ਼ਾਅਦਾ ਨੁਕਸਾਨ ਵੀ ਨੇ
ਹਾਂ ਏ ਤਾਂ ਹੈ। ਹੁਣ ਦੇਖੋ, ਕਈ ਵਾਰ ਨਾ ਬੋਹਤ ਵਾਰ ਸੁਣਦੇ ਆਂ ਆਪਾਂ ਵੀ ਬੈਂਕ ਚ ਵੀ ਹੋ ਜਾਂਦੈ ਗਾ। ਬੀ ਪੈਸੇ ਬਦਲ-ਬਦਲ ਜਾਂਦੇ ਨੇ ਗੇ ਵੀਂ ਐਵੇਂ ਕਿਸੇ ਦਾ ਖਾਤਾ ਜੀਰੋ ਹੋ ਜਾਂਦਾ।
ਹਾਂਜੀ, ਬਾਅਦ ਚ ਅਗਲਾ ਫਿਰੀ ਜਾਂਦਾ।
ਹਾਂਜੀ, ਹੁਨ ਦੇਖੋ ਜਿਵੇਂ ਆਪਾਂ ਕੈ ਦੀਏ, ਹੁਨ ਆਪਾਂ ਜਿਵੇਂ ਕਈ ਲੋਕ ਨੇ ਹੁਨ ਗੱਡੀਆਂ ਵਗੈਰਾ ਚਲੋਂਦੇ ਨੇ ਕਿਓਂਕਿ ਅੱਜ-ਕੱਲ ਲੋਕ ਗੱਡੀਆਂ ਤੇ ਹੀ ਜਾਂਦੇ ਨੇ। ਤਾਂ ਓਨਾ ਦਾ ਦੇਖੋ ਕਿੰਨਾ ਜ਼ਾਅਦਾ ਧੂੰਆਂ ਹੁੰਦਾ ਤੇ
ਹਾਂ ਪੋਲਿਊਸ਼ਨ ਹਾਂ ਨਾਲੇ ਕਈ ਤਾਂ ਨਾ ਪੋਲਿਊਸ਼ਨ ਵਗੈਰਾ ਚੈੱਕ ਵੀ ਨੀ ਕਰਵੋਂਦੇ ਬੋਤ ਤਾਂ ਚਲੋ ਧਿਆਨ ਰੱਖਦੇ ਨੇ।
ਜੀ ਕਈ ਕਰਵੋਂਦੇ ਵੀ ਨੀ ਹੈਗੇ ਓਦੇ ਨਾਲ ਦੇਖੋਂ ਦੇਖੋ ਸਾਰੀ ਹਵਾ ਖਰਾਬ ਹੋ ਜਾਂਦੀ ਆ ਤੇ ਆਪਾਂ ਨੂੰ ਸਾਹ ਲੈਣ ਚ ਵੀ ਦਿੱਕਤ ਔਂਦੀ ਆ।
ਹਾਂ ਦੇਖੋ ਕਿ ਜਦੋਂ ਨਾ ਜੀਰੀ ਜੀ ਦਾ ਟੈਮ ਹੁੰਦਾ ਓਦੋਂ ਕਿੰਨਾ ਬੁਰਾ ਹਾਲ ਹੋ ਜਾਂਦਾ।
ਹਾਂਜੀ, ਏ ਤਾਂ ਹੈ, ਤੇ ਹੁਨ ਜਦੋਂ ਦੇਖੋ ਆਪਾਂ ਫੋਨ ਚਲੋਨੇ ਆਂ ਤਾਂ ਓਦੋਂ ਵੀ ਦੇਖੋ ਜਦੋਂ ਕਈ ਲੋਕ ਨੇ ਓ ਸਿਰਫ ਇਸਦਾ ਸ਼ੋਰਟ ਟਾਈਮ ਯੂਜ਼ ਨੀ ਕਰਦੇ ਓ ਕਿ ਚਾਰ-ਚਾਰ, ਪੰਜ-ਪੰਜ ਘੰਟੇ ਕਈ ਤਾਂ ਸਾਰਾ ਦਿਨ ਈ ਲੱਗੇ ਰੈਂਦੇ ਆ ਫੋਨ ਤੇ ਤਾਂ ਓਨਾਂ ਨਾਲ ਓਨਾਂ ਦੀਆ ਅੱਖਾਂ ਵੀ ਖ਼ਰਾਬ ਹੁੰਦੀਂ ਆਂ ਨੇ ਦੇਖੋ, ਹਾਂਜੀ-ਹਾਂਜੀ। ਹਾਂਜੀ ਤੇ ਹੁਨ ਦੇਖੋ ਆਪਾਂ ਨੇ ਦੇਖੇਆ, ਕਿ ਫੋਨ ਤੇ ਤਾਂ ਜੋ ਆਪਣੇ ਬਜ਼ੁਰਗ ਦੱਸਦੇ ਹੁੰਦੇ ਸੀ ਓ ਸਹੀ ਮਤਲਬ ਵਦੀਆ ਗੱਲਾਂ ਦੱਸਦੇ ਸੀ, ਪਰ ਦੇਖੋ, ਜਦੋਂ ਆਪਾਂ ਛੋਟੇ ਬੱਚੇ ਨੇ ਓ ਫੋਨ ਤੇ ਦੇਖਦੇ ਨੇ ਦੇਖੋ ਅੱਜ-ਕੱਲ ਤਾ ਕਿੰਨੇ ਤਰਾਂ ਦੀਆਂ ਵੀਡੀਓਜ਼ ਔਂਦੀਆ ਨੇ। ਕੋਈ ਵਦੀਆ ਹੁੰਦੀ ਆ ਕੋਈ ਗਲਤ ਹੁੰਦੀ ਆ ਆਪਾ ਨੇ ਦੇਖੇਆ ਓਹ ਜਾ ਹੀ ਬੱਚੇ ਤੇ ਪ੍ਰਭਾਵ ਪੈਂਦਾ। ਹਾਜੀ। ਹਾਜੀ ਓਨਾ ਤੇ ਓਹੇ ਜਾ ਈ ਪ੍ਰਭਾਵ ਪੈਦਾ ਹੁਨ ਜਿਵੇ ਆਪਾ ਔਨਲਾਈਨ ਕੱਪੜੇ ਵਗੈਰਾ ਵੀ ਔਡਰ ਕਰਦੇ ਆ ਦੇਖੋ।
ਕਈ ਵਾਰ
ਹਾਜੀ ਕੁਆਲਿਟੀ ਵੀ ਨੀ ਕੋਈ ਸਾਈਜ ਵੀ ਨੀ ਆਂਦਾ ਹੁੰਦਾ ਹੁਣ ਜੇ ਆਪਾ ਦੁਕਾਨ ਤੇ ਜਾ ਕੇ ਲੈਜਦੇ ਆ ਤਾ ਆਪਾ ਸਾਈਜ ਦਾ ਵੀ ਲੈ ਲਾਗੇ ਤੇ ਕੁਆਲਿਟੀ ਵੀ ਵਧੀਆ ਹੋਏਗੀ। ਕਈ ਵਾਰ ਤਾ ਓਨਲਾਈਨ ਕੱਪੜਾ ਆਪਾ ਓਨਲਾਈਨ ਕਈ ਪਹਿਲੀ ਪੇਮੈਟ ਕਰਦੇ, ਹਾਜੀ। ਕਈ ਵਾਰ ਤਾ ਬਿਲਕੁਲ ਹੀ ਉਸ ਤੋ ਅਲੱਗ ਭੇਜ ਦਿੰਦੇ ਆ ਉਹ ਸਮਾਨ। ਕਈ ਵਾਰ ਤਾ ਜਿਹੜੇ ਹੁਣ ਔਨਲਾਈਨ ਪੇਮੈਟ ਕਰਦੇ ਨੇ ਹੁਣ ਉਹਨਾ ਦਾ ਕਈ ਵਾਰ ਸਮਾਨ ਹੀ ਨੀ ਆਉਦਾ ਹੈਗਾ।
ਉਹ ਬਾਅਦ 'ਚ ਕਹਿੰਦੇ ਨੇ ਗੇ ਨਾ ਵੀ ਪੇਮੈਟ ਵੀ ਸੀ ਜਦੋ ਬਾਅਦ 'ਚ ਪਹਿਲਾ ਲਿਖਦੇਣਗੇ ਰਿਟਰਨ ਏਬਲ ਆ। ਬਾਅਦ 'ਚ ਉਹ ਕਹਿ ਦਿੰਦੇ ਵੀ ਰਿਟਰਨ ਨੀ ਹੈਗਾ। ਵੀ ਜੇ ਕੋਈ ਗਲਤ ਆ ਜੇ ਪ੍ਰੋਡਕਟ
ਹਾਜੀ, ਦੇਖੋ ਅੱਜਕੱਲ ਬਹੁਤ ਜਿਆਦਾ ਫਰੋਡ ਹੋ ਰਿਹਾ ਟੈਕਨੋਲੋਜੀ ਕਾਰਨ ਹੀ ਜੇ ਆਪਾ ਦੇਖ
ਹੂੰ ਇਹ ਤਾ ਹੈ ਹੁਣ ਮਤਲਬ ਵੀ ਜਿਹੜੇ ਪਹਿਲਾ ਹੁਣ ਆਪਾ ਆਪਦੇ ਹੱਥੀ ਕੰਮ ਕਰਦੇ ਸੀਗੇ ਉਹ 'ਚ ਆਪਾ ਨੂੰ ਯਕੀਨ ਹੁੰਦਾ ਸੀਗਾ ਵੀ ਹਾਂ ਆਪਾਂ ਆਵਦੇ ਹੱਥ ਨਾਲ ਇਹ ਕੰਮ ਕਰਿਆ ਹੈਗਾ।
ਹਾਜੀ, ਇਹ ਤਾ ਹੈ। ਹੁਣ ਦੇਖੋ ਪਹਿਲਾ, ਪਹਿਲਾ ਕਿਸੇ ਕਿਸੇ ਦੇ ਘਰੇ ਹੀ ਮੋਟਰ, ਮੋਟਰਸਾਈਕਲ ਵਗੈਰਾ ਹੁੰਦਾ ਸੀ। ਹੁਣ ਅੱਜਕੱਲ੍ਹ ਦੇਖੋ ਸਭ ਦੇ ਘਰੇ ਹੁੰਦਾ ਪਹਿਲਾ ਲੋਕ ਜਿਆਦਾ ਸਾਈਕਲ ਤੇ ਜਾਦੇ ਸੀ ਜਾ ਤੁਰ ਕੇ ਜਾਂਦੇ ਸੀ, ਹੁਣ ਤਾ ਲੋਕ ਹਾਂਜੀ। ਹਾਂਜੀ ਇਹ ਤਾ ਹੈ ਹੁਣ ਅਗਲਾ ਥੋੜਾ ਜਾ ਵੀ ਪੰਜ ਮਿੰਟ ਦਾ ਵੀ ਰਾਹ ਉੱਥੇ ਤੱਕ ਵੀ ਨਹੀ ਤੁਰ ਕੇ ਜਾਦਾ ਲੋਕ ਸੈਰ ਵੀ ਨੀ ਕਰਦੇ ਹੈਗੇ। ਹੁਣ, ਸਾਰੇ ਕਿਤੇ ਮੋਟਰਸਾਈਕਲ, ਸਕੂਟੀਆ ਹੀ ਯੂਜ ਕਰਦੇ ਨੇ।
ਬਸ ਉਹੀ ਵੋਕ ਕਰਨਗੇ ਜਿੰਨਾ ਨੂੰ ਡਾਕਟਰ ਨੇ ਕਹਿ ਤਾ।
ਹਾਜੀ ਫਿਰ ਇਹਦੇ ਨਾਲ ਹੁਣ ਜਿਹਨਾ ਦਾ ਕੰਮ ਬੈਠਣਾ ਹੁੰਦਾ ਫਿਰ ਉਹ ਜਮਾ ਈ ਨਹੀ ਤੁਰਦੇ। ਦੇਖੋ ਫਿਰ ਉਹਨਾ ਦੀਆ ਅ ਮਤਲਬ ਸਰੀਰ ਖੜਨ ਲੱਗ ਜਾਦਾ। ਫਿਰ ਉਹਨਾ ਨੂੰ ਬਹੁਤ ਔਖਾ ਹੁੰਦਾ ਅੱਗੇ ਜਾ ਕੇ ਡਿੱਕਤ ਹਾਂਜੀ, ਕਿਉਕਿ ਅੱਗੇ-ਅੱਗੇ ਜਾ ਕੇ ਬਹੁਤ ਪ੍ਰੋਬਲਮ ਕਈ ਤਰ੍ਹਾ ਦੀਆਂ ਬਿਮਾਰੀਆ ਹੋ ਜਾਦੀਆ ਕਈਆ ਦੇ ਲੱਤਾ ਹੀ ਕੰਮ ਕਰਨੋ ਖੜ ਜਾਦੀਆ ਨੇ ਕਿਉਂਕਿ ਉਹਨਾਂ ਦਾ ਕੰਮ ਹਾਂਜੀ ਇਹ ਤਾ ਹੈ। ਹਾਂਜੀ ਹਾਂਜੀ ਹੁਣ ਜਿਹੜੇ ਅ ਨਹੀ ਤੁਰਦੇ ਹੁਣ ਦੇਖੋ ਕਈ ਲੋਕ ਨੇ ਉਹ ਉਤੋਂ ਸੈਰ ਵੀ ਨੀ ਕਰਦੇ ਬਟ ਉਹ ਟੈਕਨੋਲੋਜੀ ਦੇਖੋ ਜਿਹੜੀ ਹੁਣ ਥੈਰੇਪੀ ਵਗੈਰਾ ਮਸ਼ੀਨਾ ਆ ਗਈਆ। ਮੋਟਾਪਾ ਘਟਾਣੇ ਆਲੀਆ ਉਹ ਉਹ ਯੂਸ ਕਰਦੇ ਨੇ, ਬਟ ਉਹਦੇ ਨਾਲ ਇੰਨਾ ਫਰਕ ਨੀ ਪੈਦਾ।
ਉਹਦੇ ਨਾਲ ਇੱਕ ਚੀਜ ਆਪਣੀ ਠੀਕ ਹੋਜੂ, ਦੂਜੀ ਖਰਾਬ ਮਤਲਬ ਆਪਣੀ ਖਰਾਬ ਹੋਜੂ।
ਹਾਂਜੀ ਹੁਣ ਕੋਈ ਵੀ ਮਸ਼ੀਨ ਲਗਾਉਣੇ ਤਾਂ ਹੈਗੇ ਆਪਾ ਸਰੀਰ 'ਚ ਦੇ ਖੋ ਆਪਣੇ ਨੁਕਸਾਨ ਤਾ ਹੁੰਦੀ ਆ ਜਿੱਥੇ ਫਾਇਦੇਮੰਦ ਆ ਉੱਥੇ ਨੁਕਸਾਨ, ਹਾਂਜੀ।
ਕੋਈ ਵੀ ਚੀਜ ਲਾ
ਹਾਂਜੀ ਜਿਵੇਂ ਕੋਈ ਵੀ ਮਤਲਬ ਮਤਲਬ ਇਨਵੈਂਸ਼ਨ ਹੁੰਦੀ ਏ।
ਤਾ ਉਹਦਾ ਜਿੱਥੇ ਆਪਾ ਨੂੰ ਫਾਇਦਾ ਹੋਊਗਾ ਉਹਦਾ ਨੁਕਸਾਨ ਵੀ ਨਾਲ ਹੀ ਹੋਊਗਾ ਪਰ ਜੇ ਆਪਾ ਬਾਅਦ 'ਚ ਪਤਾ ਲੱਗੇ।
ਹਾਂਜੀ ਇਹ ਤਾ ਹੈ। ਹਾਂਜੀ ਇਹੀ ਗੱਲ ਕਰਦੀ ਸੀ ਮੈ ਇਹੀ ਕਹਿ ਰਹੀ ਸੀ ਕਿ ਆਪਾ ਨੂੰ ਟੈਕਨੋਲੋਜੀ ਦੀ ਜਿੰਨੀ ਹੋ ਸਕੇ ਉਹਨੀ ਘੱਟ ਵਰਤੋ ਕਰਨੀ ਚਾਹੀਦੀ ਆ ਮਤਲਬ ਜਿੱਥੇ ਜ਼ਿਆਦਾ ਜਰੂਰਤ ਹੋਵੇ ਠੀਕ ਕਰਨੀ ਚਾਹੀਦੀ ਆ, ਹੁਣ ਜਿਵੇਂ ਫੋਨ ਘਟਾਉਣਾ ਚਾਹੀਦਾ, ਹਾਂਜੀ ਜਿਵੇਂ ਫੋਨ ਘਟਾਉਣਾ ਚਾਹੀਦਾ ਬਹੁਤ ਘੱਟ ਦੇਖਣਾ ਚਾਹੀਦਾ, ਆਪਾਂ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਂਗੇ ਤੇ ਆਪਾਂ ਨੂੰ ਬੜੇ ਬਜ਼ੁਰਗਾਂ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਆਪਾਂ ਨੂੰ ਮਤਲਬ ਜੇ ਆਪਾਂ ਲਵੇਂ ਨੇੜੇ ਤੇੜੇ ਜਾ ਰਹੇ ਆ ਤਾਂ ਆਪਾਂ ਨੂੰ ਇਹਨਾਂ ਮੋਟਰਸਾਈਕਲ ਕਲ ਵਗੈਰਾ ਆ ਦੀ ਗੱਡੀ ਵਗੈਰਾ ਦੀ ਏਨੀ ਈ ਵਰਤੋਂ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਖੁਦ ਸੁਰਨਾ ਚਾਹੀਦਾ ਐ ਹਾਂਜੀ ਈ ਚਲੋ ਫਿਰ ਕੱਲ ਗੱਲ ਕਰਦੇ ਆ ਸਸ੍ਰਰੀ ਕਾਲ ਜੀ ਈ ਠੀਕ ਐ ਜੀ ਈ
ਟੈ ਕਿ ਆ